ਹੈਲੋ,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
ਹੋਰ ਕੀ ਹਾਲ ਹੈ?
ਬਸ ਵਧੀਆ ਤੁਸੀਂ ਸੁਣਾਓ?
ਸਾਡੇ ਵੀ ਵਧੀਆ, ਕੀ ਕਰਦੇ ਪਏ ਸੀ।?
ਬਸ ਬੈਠੇ ਦੇ ਸੀ।
ਅੱਛਾ, ਡਿਸਟਰਬ ਤੇ ਨੀ ਕੀਤਾ‌,
ਨਹੀਂ, ਨਹੀਂ, ਡਿਸਟਰਬ ਕਿੱਥੇ ਹੋਣਾ ਆਪਣਿਆਂ ਨਾਲ ਕੋਈ ਡਿਸਟਰਬ ਹੁੰਦਾ, ਮਸਾ ਤੇ ਫੋਨ ਕਰ ਦਿਓ।
ਅੱਛਾ-ਅੱਛਾ, ਨਾਸ਼ਤਾ ਵਗੈਰਾ ਕਰ ਬੈਠਿਓ।
ਨਹੀਂ-ਨਹੀਂ, ਨਾ ਉੱਠੇ ਹੀ ਆ ਆਪਾਂ ਨਾ ਰਾਤੀ ਨਾ ਲੇਟ ਸੌਦੇ ਹਾਂ।
ਅੱਛਾ ਆ ਹਾਂ ਅੱਛਾ-ਅੱਛਾ ਠੀਕ ਹੈ ਤੁਸੀਂ ਪੇਕੇ ਗਏ ਨਾ ਪੇਕੇ ਤੇ ਫਿਰ ਪਤਾ ਹੀ ਆ ਸਾਰੀ ਭੈਣਾਂ ਆਈਆਂ ਦੀ ਆਣੀਆਂ ਤੁਹਾਡੇ ਨਾਲ,
ਸਾਰੇ ਇਕੱਠੇ ਆਏ ਸੀ।
ਅੱਛਾ, ਤੇ ਗਏ ਕਿੱਦਾਂ ਸੀ ਫਿਰ।
ਇੱਕ ਕਾਰ ਤੇ ਮੇਰੀ ਭੈਣ ਵੀ ਲੈ ਕੇ ਆ ਗਏ ਸੀ ਨਾ।
ਅੱਛਾ-ਅੱਛਾ।
ਇੱਕ ਘਰ ਮੇਰੇ ਭਰਾ ਦੀ।
ਅੱਛਾ-ਅੱਛਾ-ਅੱਛਾ-ਅੱਛਾ। ਠੀਕ ਏ।
ਹੋਰ ਤੁਹਾਨੂੰ ਪਤਾ ਫੇਕੇ ਆ ਕੇ ਫਿਰ ਮਸਤੀਆਂ ਕਰਦੇ ਨੇ ਬੱਚੇ ਵੀ।
ਫੇਰ ਉਹ ਸਾਰੀ ਰਾਤ ਗੱਲਾਂ ਵੀ ਆਉਂਦੀਆਂ ਨੇ ਮੈਗੀ ਰਾਤੀ। ਹਾਂ ਉਓਹੀ ਐਂ ਨੀ ਪਤਾ ਹੁੰਦਾ ਕਿਹੜੀਆਂ ਗੱਲਾਂ ਆਉਂਦੀਆਂ ਨੇ। ਪਰ ਹੋ ਜਾਂਦੀਆਂ ਨੇ ਬਸ। ਹਾਂ ਸਾਰੇ ਇਕੱਠੇ ਦੇ ਹੋਣ ਫੇਰ ਮਾਹੌਲ ਹੀ ਅੱਛਾ ਹੋ ਜਾਂਦਾ ਨਾ, ਵਧੀਆ ਹੋ ਜਾਂਦਾ ਕਿ ਨਹੀਂ। ਕੁਛ ਤੁਹਾਡੇ ਤੇ ਸਾਰੇ ਜਆਇੰਟ ਫੈਮਲੀ ਤੇ ਜੁਆਇੰਟ ਫੈਮਿਲੀ ਚ ਬੜਾ ਸੁਖ ਹੁੰਦਾ ਹੈ, ਕਿ ਇੱਕ ਦੂਜੇ ਦਾ ਮਤਲਬ ਹਾਂ ਬਈ ਇਕੱਠੇ ਹੋ ਕੇ। ਮਤਲਬ ਪੂਰਾ ਮਾਹੌਲ ਐਵੇਂ ਹੋ ਜਾਂਦਾ, ਕਿ ਹਾਂ ਬਈ ਵਿਹ ਰਚਿਆ ਦਾ ਕਾਰ ਕਿਸੇ ਦਾ।
ਸਹੀ ਗੱਲ ਹੈ, ਹੁਣ ਕੱਲ ਹੀ ਦੇਖੋ ਸਾਡੀ ਉਝ ਵੀ ਜੁਆਇੰਟ ਫੈਮਿਲੀ ਹੈ ਚਾਚਾ ਜੀ ਉਹਨਾਂ ਦੇ ਨਾਲ। ਤੇ ਕੱਲ੍ਹ ਫਿਰ ਚਾਚਾ ਜੀ ਦੀ ਕੁੜੀਆਂ ਆਈਆਂ ਹੋਈਆਂ ਸੀ। ਹਾਂ ਤੇ ਬਸ ਖਾਣਾ ਪੀਣਾ ਬੱਚਿਆਂ ਦਾ ਸ਼ੋਰ ਗੁਲਾ ਇਨਾ।
ਹਾਂ ਅੱਗੋਂ ਬੱਚੇ ਵੀ ਸਭ ਦੇ ਹੋ ਗਏ। ਤੇ ਫੇਰ ਬੱਚੇ ਵੀ ਅ ਆਪਣਾ-ਆਪਣਾ ਇੰਜੋਏ ਕਰਦੇ ਨੇ ਅਸੀ ਵੀ ਆਪਣੇ ਟਾਈਮ ਦੇ ਨਾਨਕ। ਜਾਂਦੇ ਹੁੰਦੇ ਸੀ ਸਾਰੇ ਇਕੱਠੇ ਹੁੰਦੇ ਸੀ, ਮਾਸੀਆਂ ਵਗੈਰਾ ਨਾ ਸਭ ਦੇ ਬੱਚੇ ਜਾਂਦੇ ਹੁੰਦੇ ਸੀ। ਉਹੀ ਇੰਜੋਮੈਂਟ ਹੋ ਜਾਂਦੀ ਹੈ, ਹੋਰ ਉਹ ਟਾਈਮ ਫਿਰ ਦੁਬਾਰਾ ਥੋੜੀ ਨਾ ਆਉਂਦਾ ਹੈ, ਹੁਣ ਤੁਡੇ
ਪਹਿਲਾ ਟਾਈਮ ਤੇ ਹੁਣ ਟਾਈਮ ਵਿੱਚ ਬਹੁਤ ਫ਼ਰਕ ਏ।
ਹਾਂ-ਹਾਂ, ਉਹ ਤੇ ਹੈ ਹੀ ਹੈ, ਉਹ ਪਹਿਲਾ ਟਾਈਮ ਤੇ ਤੇ ਅਸੀਂ ਖੇਡਦੇ ਹੁੰਦੇ ਸੀ, ਅ ਬਚਪਨ ਚ ਜਾ ਖੇਡਣਾ, ਕੋਠੇ ਤੇ ਸੋਣਾ ਤੇ ਹੁਣ ਤੇ ਹੁਣ ਤੇ ਬੱਚੇ ਖੇਡਦੇ ਥੋੜਾ ਨਾ ਹੁਣ ਤੇ ਬੱਚਿਆਂ ਕੋਲ ਰੀਲ ਬਣ ਲੋ, ਵੀਡੀਓਜ਼ ਬਣਵਾ ਲੋ। ਮਰਜ਼ੀ ਤੁਸੀਂ ਚਲੋ ਇੱਕ ਇੱਕ ਗੱਲੋਂ ਅੱਛੀ ਗੱਲ ਵੀ ਹੈ ਕਿ ਟੈਲੈਂਟ ਆਉਂਦਾ ਉਹਨਾ ਚ। ਇਸ ਤਰ੍ਹਾਂ ਦਾ ਤਾਂ ਟੈਲੈਂਟ ਹੈਗਾ ਹੀ ਹੈ ਨਾ। ਤੇ ਦੂ ਹਾਂ ਪਰ ਜਿਆਦਾ ਸਹੀ ਗੱਲ ਹੈ, ਜਾਂਦਾ ਫੋਨ ਨੀ ਦੇਖਣਾ ਚਾਹੀਦਾ, ਨਾ ਉਹੀ ਗੱਲ ਆ ਜਾਂਦੀ ਹੈ ਆਈ ਉਹ ਵੇਖਦੇ ਹਾਂ ਬੱਚੇ ਬਈ ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਵੀ ਬਈ ਫੋਨਾਂ ਨੂੰ ਲੈ ਕੇ ਬਹਿ ਜਾਂਦੇ ਨੇ ਦੁੱਧ ਵੀ ਤਾਂ ਪੀਂਦੇ ਨੇ ਕਿ ਸਵੇਰੇ ਅੱਖ ਖੁੱਲਦੇ ਉਹਨਾ ਨੂੰ ਫੋਨ ਚਾਹੀਦਾ। ਹਲੇ ਵੱਡੇ ਤੇ ਚਲੋ ਕਿੱਦਾਂ ਨਾ ਕਿੱਦਾਂ ਅਡਜਸਟ ਕਰ ਲੈਂਦੇ ਨੇ।
ਇਕੱਲੇ ਪੇਰੈਂਟਸ ਤੇ ਤਾਂ ਵੀ ਫੋਨ ਦੇ ਦਿੰਦੇ ਨੇ, ਨਾ ਕਿ ਚਲ ਕੰਮ ਕਰਨਾ ਵੇਂ। ਚਲੋ ਬੱਚਾ ਫੋਨ ਵੇਖ ਲਗਾ ਮੈਂ ਕੰਮ ਕਰ ਲਾਂ।
ਉਹ ਪਰ ਨਾ ਗੰਦੀ ਆਦਤ ਪੈ ਜਾਂਦੀ ਹੈ, ਹਾਂ ਸਹੀ ਗੱਲ ਏ। ਉਹ ਬੰਦਾ ਬੱਚਾ ਫੇਰ ਮਤਲਬ ਖਾ ਹੀ ਨਹੀਂ ਸਕਦਾ, ਮਤਲਬ-ਮਤਲਬ ਫੋਨ ਬਿਨਾ ਉਹਨੇ ਕੁੱਝ ਖਾਣਾ ਹੀ ਨੀ, ਏਦਾਂ ਦਾ ਹੋ ਜਾਂਦਾ ਉਹ ਬੱਚਾ। ਹੁਣ ਸਾਡੀ ਹੀ ਸਾਡੇ ਆਪਣੇ ਮਾਮਾ ਜੀ ਦੀ ਨੂੰ ਹੈਗੇ ਹੈ ਤੇ ਉਹਨਾਂ ਦੇ ਦੋ ਬੇਟੇ ਨੇ। ਤੇ ਉਹਨੇ ਆਪਣਾ ਫੋਨ ਚਲਾ ਕੇ ਦੇਣਾ, ਉਹਨੇ ਤਾਂ ਰੋਟੀ ਆਪ ਹੱਥਾਂ ਨਾਲ ਖਵਾਉਣੀ ਹੈ ਉਹਨਾਂ ਨੂੰ।
ਬਿਲਕੁਲ, ਬਿਲਕੁਲ ਅਇਓ, ਚੱਲ ਰਿਹਾ ਅੱਜ-ਕੱਲ੍ਹ ਬੱਚੇ ਨਾਲ।
ਤੇ ਫਿਰ ਬੰਦੇ ਨੂੰ ਹੁੰਦਾ ਕਿ ਹਾਂ, ਬਈ ਫ਼ੇਰ ਚਸ਼ਮੇ ਵੀ ਲੱਗ ਜਾਂਦੇ ਨੇ ਬੱਚਿਆਂ ਨੂੰ।
ਮੇਰੀ ਖੁਦ ਦੀ ਕੁੜੀਆਂ ਨੂੰ ਚਸ਼ਮਾ ਲੱਗ ਗਿਆ, ਉਹ ਹਰ ਟਾਈਮ ਫੋਨ ਦੇਖਦੀ ਰੀਲਸ ਬਣਾਉਂਦੀ ਹੈ।
ਤੇ ਬੱਚਿਆਂ ਨੂੰ ਜਿੰਨਾ ਮਰਜ਼ੀ ਮਨਾ ਕਰੋ, ਤੇ ਉਹ ਮੁੜਦੇ ਤੇ ਹੈ, ਨੀ। ਅੱਜ-ਕੱਲ੍ਹ, ਦੇਖੋ ਕੰਮ ਤੇ ਦੇਖੋ ਸਕੂਲਾਂ ਦਾ ਮਿਲਦਾ ਹੈ, ਚਲੋ ਉਹ ਤੇ ਇੱਕ ਸਾਡੇ ਵਾਸਤੇ ਅਤੇ ਵੀ ਸਹੀ ਹੈ ਕਿ, ਹਾਂ ਬਈ ਚਲੋ ਬੱਚਿਆਂ ਨੂੰ ਕੁਛ ਨੌਲੇਜ ਮਿਲ ਰਹੀ ਹੈ ਉਹਦੇ ਤੋ। ਪਰ ਕੰਮ ਦੇ ਲਈ ਤਾਂ ਸਹੀ ਹੈ, ਪਰ ਉਝ ਅਗਰ ਮਿਸਯੂਜ ਹੋਏ ਫੋਨ ਦਾ
ਕਿਤੇ ਮਿਸਯੂਜ ਹੀ ਹੈ।
ਹਾਂ।
ਅੱਜ-ਕੱਲ ਦੇ ਵੱਡੇ ਬੰਦੇ ਵੀ ਜ਼ਿਆਦਾ ਮਿਸਯੂਜ ਹੀ ਹੋ ਰਹੇ ਹੈ।
ਹਾਂ। ਹੁਣ ਸਾਨੂੰ ਥੋੜਾ ਪਤਾ ਕੰਮ ਦੇ ਜਰੀਏ ਬੱਚਾ ਕੰਮ ਵਾਸਤੇ ਲੈ ਰਿਹਾ ਫੋਨ ਠੀਕ ਕੁਛ ਦੇਖ ਰਿਹਾ ਹੈਂ। ਠੀਕ ਹੈ ਹੁਣ ਗਲਤ ਕੰਟੈਂਟ ਆ ਜਾਂਦਾ ਹੈ ਕਿਸੇ ਕੋਲ। ਸਾਨੂੰ ਥੋੜਾ ਨਾ ਪਤਾ ਬੜਾ ਦੇਖਣਾ ਪੈਂਦਾ ਵੇ। ਬੱਚਿਆਂ ਦਾ ਵੀ ਬਈ ਹਾਂ ਬਈ ਕਿਤੇ ਕੁੱਛ ਗ਼ਲਤ ਕੰਟੈਂਟ ਨਾ ਆ ਜਾਵੇ ਬਈ ਉਹਨਾਂ ਦੇ ਮਾਈੰਡ ਤੇ ਕੋਈ ਬੁਰਾ ਇਫੈਕਟ ਨਾ ਪੈ ਜਾਏ ਇਸ। ਚੀਜ਼ ਦਾ ਵੀ ਬਹੁਤ ਕੁਝ ਦੇਖਣਾ ਪੈਂਦਾ ਹੈ।
ਫ਼ੋਨ ਚ ਸੈਟਿੰਗ ਆ ਰਹੀਆਂ ਨੇ ਕਿ ਤੁਸੀਂ ਵੇਖ ਸਕਦੇ ਹੋ ਕਿ ਬੱਚਾ ਕਰ ਕੀ ਰਿਹਾ ਹੈ। ਬਾਅਦ ਚ ਹਿਸਟਰੀ ਚੈੱਕ ਕਰ ਸਕਦੇ ਹੋ ਤੁਸੀਂ ਉਹਦੀ।
ਉਹ ਤੇ ਚਲੋ ਗੱਲ ਠੀਕ ਹੈ ਪਰ ਸਾਨੂੰ। ਰੱਖਣਾ ਤੇ ਪੈਂਦਾ ਨਾ ਨਿਗਰਾਨੀ ਤੇ ਰੱਖਣੀ ਪੈਂਦੀ ਹੈ। ਪ੍ਰੋਪਰ ਪੂਰਾ ਬ ਬੱਚੇ ਨੂੰ ਸੁਧਾਰਨ ਦੇ ਲਈ ਕਿ ਨਹੀਂ ਹੋਰ। ਹੋਰ ਤੇ ਮੈਂ ਇਹੀ ਵੇਖਦੀ ਪਈ ਸੀ। ਸਾਡੇ ਵੀ ਘਰ ਬੱਚੇ ਨੇ ਤੇ ਫੋਨਾਂ ਚ ਜੁੜੇ ਪਏ ਨੇ।
ਸਾਰੇ ਪਾਸੇ ਇਹੀ ਹੋ ਹਾਲ ਜੇ।
ਫੋਨ ਲੈਣੇ ਨੇ ਸਵੇਰੇ ਉੱਠਦਿਆਂ ਨਾਲ ਫੋਨ ਚਾਹੀਦਾ ਹੈ।
ਹੁਣ ਮੇਰਾ ਬੇਟਾ ਉੱਠ ਗਿਆ। ਉਹਨੇ ਇਹ ਤੇ ਕਿਸੇ ਨਾਲ ਗੱਲ ਵੀ ਨੀ ਕਰਨ ਦਿੰਦਾ ਜੀ। ਫੋਨ ਇਹਨੂੰ ਵੀ ਚਾਹੀਦਾ ਛੋਟੇ ਜਿਹੇ ਨੂੰ।
ਹਾਂ ਉਹੀ ਤੇ ਗੱਲ ਨਾ ਛੋਟੇ ਛੋਟੇ ਬੱਚਿਆਂ ਨੂੰ ਫੋਨ ਚਾਹੀਦਾ ਹੈ। ਹੁਣ ਕੀ ਕਰ ਸਕਦਾ ਬੰਦਾ ਬ ਉਹ ਗੱਲ ਵੀ ਨਹੀਂ ਕਰਨ ਦਿੰਦੇ।
ਆਹੋ ਫੋਨ ਖੋ ਕੇ ਲੈ ਜਾਂਦੇ ਨੇ ਕੰਨ ਤੇ ਲੱਗਿਆ ਖੋ ਕੇ ਲੈ।
ਹੂੰ ਹੋਰ।
ਬਸ ਜੀ ਵਧੀਆ।
ਬਸ ਫੋਨਾਂ ਦਾ ਤੇ ਇਹੀ ਸਿਆਪਾ।
ਦੇਖੋ ਸਾਡੇ ਟਾਈਮ ਇਹ ਚੀਜ਼ ਫੋਨ ਤੇ ਹੈ ਹੀ ਨਹੀਂ ਸੀ। ਅਸੀਂ ਥੋੜਾ ਟੀ ਵੀ ਦੇਖ ਲੈਂਦੇ ਸੀ।
ਹਾਂ, ਸਾਡੇ ਟਾਈਮ ਜਦੋਂ ਫੋਨ ਆਇਆ ਸੀ ਨਾ। ਤੇ ਅਸੀਂ। ਤੇ ਫੋਨ ਤੇ ਕਿਸੇ ਰਿਸ਼ਤੇਦਾਰ ਨਾਲ਼ ਗੱਲ ਵੀ ਕਰਨੀ ਹੁੰਦੀ ਸੀ ਨਾ ਸ਼ਰਮਾਉਦੇ ਹੁੰਦੇ ਸੀ। ਮੈਨੂੰ ਸ਼ਰਮ ਆਉਂਦੀ ਸੀ। ਕਿ ਫੋਨ ਤੇ ਗੱਲ ਕੀ ਅੱਜ ਕੱਲ੍ਹ ਦੇ ਬੱਚੇ ਪਟਾਕਦੇ ਨੇ ਫੋਨ ਤੇ ਅ ਛੋਟੇ ਬੱਚਿਆਂ ਨੂੰ ਲੈਲੋ ਹੈਲੋ ਹੈਲੋ। ਕਰਦੇ ਰਹਿਣਗੇ ਉਹ ਮਤਲਬ ਮਤਲਬ ਪਤਾ ਕਿ ਹਾਂ ਬਈ ਅੱਜ। ਚੀਜ਼ ਇਸ ਵਾਸਤੇ ਬਣਨੀ ਹੈ। ਤੇ ਦੇਖੋ ਮਾਵਾਂ ਨੇ ਚਲਾਏ ਨੇ ਫੋਨ ਤੇ ਅੱਗੋਂ ਬੱਚਿਆਂ।
ਸਹੀ ਗੱਲ ਹੈ ਨਾਲੇ। ਦਾਦੀਆਂ ਨੂੰ ਫੋਨ ਚਲਾਉਣੇ ਨਹੀਂ ਆਉਂਦੇ ਤੇ। ਦਾਦੀਆਂ ਨੂੰ ਬੱਚੇ ਸਿਖਾਉਂਦੇ ਫਿਰ ਐਨ ਚਲਾਓ ਤੈਨੂੰ ਨੀ ਆਉਂਦਾ ਕੁਛ ਇੰਝ ਚੱਲਦਾ।
ਹਾਂ ਸਾਨੂੰ ਮਤਲਬ ਇੰਨਾ ਨੀ ਆਉਂਦਾ ਹੁੰਦਾ ਫੋਨ ਚਲਾਉਣ ਫੋਨ ਤੇ ਕੁਛ ਐਸੇ ਫੀਚਰ ਹੁੰਦੇ ਨੇ। ਤੇ ਬੱਚਿਆਂ ਨੂੰ ਐਡਵਾਂਸ ਵਿੱਚ ਪਤਾ ਨੇ ਉਹੀ। ਇਹ ਤੇ ਗੱਲ ਹੈਗੀ ਸਾਰੀ ਕਿ ਫੋਨ ਮਤਲਬ ਉਹਨਾਂ ਨੂੰ ਉਹ ਚੀਜ਼ ਪਤਾ ਕਿ ਕਿਵੇਂ ਕਰਨਾ ਹੈ।
ਹੁਣ ਨਾ ਫੋਨ ਕਰਕੇ ਹੀ ਬੱਚੇ ਬੜੇ ਜਿੱਦੀ ਹੋਏ ਪਏ ਨੇ ਹੁਣ ਅਸੀਂ। ਜੇ ਸਾਡੀ ਨਾਨੀ ਡਾਟ ਮਾਰਦੀ ਸੀ। ਅਸੀਂ ਬੈਠ ਜਾਂਦੇ ਸੀ। ਏੱਧਰ ਬੱਚੇ ਨਾਨੀ ਡਾਟ ਮਾਰੀ ਹੈ। ਅੱਗੋਂ ਜਵਾਬ। ਦੇ ਰਹੇ ਨੇ ਕਿ ਉਹ ਬੋਲੀ ਜਾਦੇ ਤੁਹਾਨੂੰ ਕੀ ਆਪਾਂ ਤੇ ਵੇਖਾਂਗੇ।
ਅੱਛਾ ਹਾਂ ਬਸ ਉਹੀ ਗੱਲ ਹੈ ਨਾ ਬੱਚਿਆਂ ਦਾ। ਹਾਂ ਬੱਚਿਆਂ ਦਾ ਫੇਰ ਗ਼ਲਤ ਇਫੈਕਟ ਪੈਂਦਾ ਹੀ ਹੈ ਨਾ ਹੁਣ ਕੀ ਕਰ ਸਕਦਾ ਬੰਦਾ। ਹੁਣ ਬੱਚਿਆਂ ਦੇ ਸਾਹਮਣੇ ਰੀਲਸ ਵੀ ਐਸੀ ਐਸੀ ਹੁਣ ਉਹ ਸ਼ੋਰਟਸ ਦੇਖਦੇ ਨੇ। ਇਹ ਲਾ ਲਓ ਅ ਵਲੋਗਜ ਵੇਖਦੇ ਨੇ ਵਲੋਗਜ਼ ਵਿੱਚ ਬਦਤਮੀਜੀ ਵਾਲੇ ਵੀ ਆ ਜਾਂਦੇ ਨੇ। ਕਈ ਵਾਰ ਐਵੇਂ ਬੋਲਦਾ ਪਿਆ ਉਵੇਂ ਬੋਲਦਾ ਪਿਆ ਫੇਨਸ ਨੂੰ ਥੋੜਾ ਪਤਾ ਕੀ ਕਰਦੇ ਪਏ ਨੇ। ਹੁਣ ਬੱਚੇ ਗੇਮਸ ਤੇ ਇੰਨੇ ਆਦਿ ਹੋ ਗਏ ਨੇ ਫੋਨ ਤੇ ਕਿ ਨਹੀਂ।
ਉਹ ਸਹੀ ਗੱਲ ਹੈ। ਗੇਮਸ, ਗੇਮਸ ਕਰਕੇ ਕੀੜੇ ਬਣੇ ਹੋਏ ਨੇ ਫੋਨ ਦੇ।
ਹਾਂ, ਹੁਣ ਸਾਡੇ ਟਾਈਮ ਵਿੱਚ ਕੀ ਹੁੰਦਾ ਸੀ। ਅਸੀਂ ਤੇ ਖੇਲਾਂ ਖੇਲਦੇ ਸਾਂ। ਹੁਣ ਅਹ ਨਾਨਕੇ ਜਾ ਕੇ ਗੇਮਾਂ ਖੇਲਦੇ ਨੇ। ਤੇ ਫਰਕ ਪਿਆ ਆ ਗਿਆ ਨਾਨਕੇ ਦਾ ਸਾਡੇ ਕੋਲ ਐਲੀ ਜਨਰੇਸ਼ਨ।
ਟਾਈਮ। ਟਾਈਮ ਜੇ ਔਰ ਹੈਗਾ ਵੀ ਜਨਰੇਸ਼ਨ ਵੀ ਹੈਗੀ ਹੈ। ਚੇਂਜ ਤੇ ਹੁੰਦੀ ਹੈ ਨਾ। ਅੱਜ ਥੋੜੇ- ਥੋੜੇ ਟਾਈਮਸ।
ਚੇਂਜ ਅਕੋਡਿੰਗ ਟੂ ਜਨਰੇਸ਼ਨ ਹੋਣਾ ਵੀ ਚਾਹੀਦਾ, ਪਰ ਉਹੀ ਗੱਲ ਹੈ। ਕਿਸੇ ਚੀਜ਼ ਦਾ ਅਗਰ ਯੂਜਫੁਲ ਹੈਗਾ ਹੈ ਤੇ ਨੁਕਸਾਨ ਵੀ ਤਾਂ ਹੈਗਾ ਨਾ ਉਸ। ਚੀਜ਼ਾਂ ਦਾ ਹੁਣ ਕੀ ਏ ਬੱਚਿਆਂ ਨੂੰ ਛੋਟੇ -ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਦੀਆਂ ਨੇ। ਛੋਟੇ- ਛੋਟੇ ਬੱਚਿਆਂ ਨੂੰ ਸਰਵਾਈਕਲ ਪੇਨ ਤੱਕ ਹੋ ਜਾਂਦੀ ਹੈ। ਕਿਉਂ ਹੋ ਜਾਂਦੀ ਹੈ। ਬੱਚਿਆਂ ਨੇ ਚੌਵੀ ਘੰਟੇ ਫੋਨ ਦੇਖਣਾ ਚੁੱਕ ਕੇ ਦੇਖਣਾ। ਕਿਸ ਪਜੀਸ਼ਨ ਹੈ। ਅਸੀਂ ਬੈਠ ਹੂੰ ਹਾਂ। ਕਿਸ ਪੁਜੀਸ਼ਨ ਵਿੱਚ ਬੈਠੇ ਨੇ ਇਹ ਤੇ ਨੀ ਪਤਾ ਹਾਂ ਬਿਲਕੁਲ- ਬਿਲਕੁਲ। ਕੁਛ ਹੈ, ਜਦੋਂ ਦਾ ਇੰਟਰਨੈਟ ਫ੍ਰਰੀ ਹੋਇਆ ਤੇ ਤਾਂ ਦਾ ਹੋ ਗਿਆ ਹਾ। ਪਹਿਲੇ ਤਾਂ ਦੇਖੋ ਸਾਡੇ ਟਾਈਮ ਤੇ ਕੋਸਟਲੀ ਹੁੰਦਾ ਸੀ ਏ ਸਾਰਾ ਰਿਚਾਰਜ ਵਗੈਰਾ ਨਾ ਤੇ ਕੋਈ ਵਿਹਲਾ ਹੀ ਕਰਵਾਉਂਦਾ ਸੀ ਹਾਂ ਬਸ ਫੋਨ ਹੀ ਫੋਨ ਵੀ ਬੜਾ ਔਖਾ ਕਰਦਾ ਸੀ ਕੋਈ, ਤੇ ਮਿਸ ਕੋਲਾਂ ਮਾਰਦੇ ਸੀ ਲੋਕੀ ਹਾਂ। ਇਹ ਹੁੰਦਾ ਸੀ, ਤੇ ਅੱਜ ਸਭ ਕੁੱਝ ਫ੍ਰਰੀ ਹੋ ਗਿਆ। ਸਾਰਾ ਕੁਛ ਤੁਹਾਨੂੰ ਪਤਾ ਹੀ, ਬਸ ਇੰਨੇ ਦਾ ਰਿਚਾਰਜ ਕਰੋ ਜਿੰਨੇ ਮਰਜ਼ੀ ਗੱਲ ਕਰੋ ਅਨਲਿਮ ਹਾਂ ਅਨਲਿਮਿਟਿਡ ਡਾਟਾ ਆ ਰਿਹਾ ਹੈ ਅਨਲਿਮਟਿਡ ਕੋਲ ਕਰੋ, ਅਨਲਿਮਟਿਡ ਡਾਟਾ ਯੂਜ ਕਰੋ ਕੋਈ ਹੈ ਹੀ ਨਹੀਂ। ਬੱਚਿਆਂ ਨੂੰ ਤੇ ਵਾਈਫਾਈ
ਗੱਲ ਨਹੀਂ ਕਰ ਪਾਉਂਦੇ ਸੀ ਲੇਕਿਨ ਬੱਚੇ ਹਰ ਟਾਈਮ ਆਪਣੇ ਫੈਂਡੋਨ ਫੋਨ, ਵੀਡੀਓ ਕਾਲ ਤੂੰ ਕਿਆ ਲਾ ਰਹੀ ਹੈ ਤੂੰ ਨਾਨੀ ਘਰ ਗਈ ਹੈ।
ਉਹੀ ਫੇਰ ਮਾਵਾਂ ਪਰੇਸ਼ਾਨ ਹੋ ਜਾਂਦੀਆਂ ਨੇ ਮਾਵਾ ਵੀ ਪਰੇਸ਼ਾਨ ਹੋ ਜਾਂਦੀਆਂ ਨੇ ਕਿ ਮੈਂ ਸਾਡਾ ਫੋਨ ਲੈ ਕੇ ਬੱਚੇ ਕਿ
ਆ, ਚਲੋ ਪੇਕੇ ਆ ਕੇ ਮਾਵਾ ਨੂੰ ਇੰਨੀ ਹੋਸ਼ ਵੀ ਨਹੀਂ ਹੁੰਦੀ ਫੋਨ ਦੀ ਲੇਕਿਨ ਸਹੁਰੇ ਘਰ ਜਾ ਕੇ ਭੈਣਾਂ ਨਾਲ ਗੱਲਾਂ ਕਰਨੀਆਂ। ਕਦੀ ਮਾਂ-ਪਿਓ ਨਾਲ ਗੱਲਾਂ ਕਰਨੀਆਂ ਉਦੋਂ ਉਦੋਂ ਗੁੱਸਾ ਚੜਦਾ ਜਦੋਂ ਫੋਨ ਨਹੀ ਦਿੰਦੇ।
ਇਹ ਤੇ ਸਹੀ ਗੱਲ ਹੈ ਬਈ ਬੱਚਿਆਂ ਨੂੰ ਵੀ ਫੋਨ ਚਾਹੀਦਾ ਹੀ ਹੁਣ ਐ ਹੋ ਗਿਆ ਨਾ ਅੱਜ-ਕੱਲ ਦੇ ਟਾਈਮ ਕੋਈ ਬੱਚਾ ਫੋਨ ਤੋਂ ਬਿਨਾ ਰਹਿੰਦਾ ਹੀ ਨੀ।
ਪਰਸਨਲ ਫੋਨ ਦੇਣਾ
ਨਹੀਂ-ਨਹੀਂ ਉਹ ਤੇ ਬਿਲਕੁਲ ਸਹੀ ਨਹੀਂ ਹੈਗਾ ਉਹ ਤੇ ਦੇਖੋ ਜਦ ਤੱਕ ਬੱਚਾ ਆਪਣੇ ਸੰਭਾਲੇ ਚ ਨੀ ਆਉਂਦਾ ਨਾ ਜਦ ਤੱਕ ਕਾਲਜ ਵਿੱਚ ਨਹੀਂ ਪਹੁੰਚਦਾ ਤਾਂ ਤੱਕ ਨਹੀਂ ਲੈ ਕੇ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ
ਮੇਰੇ ਹਿਸਾਬ ਨਾਲ, ਲੇਕਿਨ ਕਈ ਪੇਰੈਂਟਸ ਨੇ ਲੈ ਕੇ ਦਿੱਤੇ ਹੋਏ ਨੇ।
ਸਕੂਲ ਟਾਈਮ ਵਿੱਚ ਬਿਲਕੁਲ ਨੀ ਐਲਾੳ ਕਰਨਾ ਚਾਹੀਦਾ।
ਬਿਲਕੁਲ ਜੀ ਬਿਲਕੁਲ
ਗਾਹ ਲੱਗ ਕਿਹੜਾ ਬਣਨ ਹੈ ਸਾਨੂੰ ਥੋੜਾ ਪਤਾ ਕੀ ਹੈ ਤੇ ਕੀ ਨਹੀਂ ਹੈ ਕੀ ਕਰ ਰਹੇ ਕਿੰਨਾ ਕੁ ਬ ਬੱਚਾ ਮਤਲਬ ਬੰਦਾ ਨਿਗਰਾਨੀ ਰੱਖ ਲਏਗਾ ਬੱਚਿਆਂ ਤੇ
ਜ਼ਿਆਦਾ ਵੀ ਨਹੀ ਦੇਖ ਪਾਵਾਂਗੇ ਨਾ, ਲੁੱਕ ਕੇ ਦੇਖ ਲੈਣਗੇ ਕਿਸੇ ਨੂੰ ਪਤਾ ਥੋੜ੍ਹੀ ਲੱਗਣਾ ਕੀ ਕਰ ਰਹੇ ਨੇ
ਹਾਂ ਉਹੀ ਗੱਲ ਹੈ ਨਾ, ਹੁਣ ਬੱਚਿਆਂ ਦੀ ਇੰਨੇ ਮਤਲਬ ਅਹ ਆਉਂਦੇ ਨੇ ਕੇਸਿਸਅ ਕੀ ਦੇਖ ਕੇ ਕੀ ਕਰ ਰਹੇ ਨੇ ਹੁਣ ਸਾਨੂੰ ਥੋੜਾ ਪਤਾ ਇਹੋ ਚੀਜ਼ਾਂ ਨੇ ਫੋਨ ਦਾ ਸਾਰਾ ਰੋਲਾ ਹੈਗਾ।
ਸਹੀ ਗੱਲ ਹੈ। ਹੋਰ ਤੁਹਾਡੇ ਘਰ ਬੱਚੇ
ਆ ਠੀਕ ਅ ਹਾਂ ਬਿਲਕੁਲ ਉਹੀ ਤੇ ਕਹਿ ਰਹੀ ਹਾਂ ਸਾਡੇ ਇਹ ਸਾਡੇ ਘਰ ਨੀ ਸਾਰਿਆਂ ਦੇ ਘਰ ਇਹੀ ਓ ਹੈਗਾ। ਸਭ ਦੇ ਘਰਾਂ 'ਚ ਫੋਨਾਂ ਦਾ ਬੁਰਾ ਹਾਲ ਹੈ ਬਸ ਫੋਨ ਚਲਵਾ ਲਾ ਇਹਨਾਂ ਕੋਲ ਜਿੰਨਾ ਮਰਜ਼ੀ ਤੇ ਬਸ ਹਰ ਟਾਈਮ ਭਾਵੇਂ ਅੱਖਾਂ ਖ਼ਰਾਬ ਹੋ ਜਾਣ ਭਾਵੇਂ ਗਰਦਨਾਂ ਥੱਕ ਜਾਣ ਭਾਵੇਂ ਹੱਥ ਦੁਖ ਜਾਣ ਨਾ ਕੋਈ ਪਰਵਾਹ ਨਹੀਂ। ਰੋਟੀ ਖਾਂਦਿਆਂ ਫੋਨ ਚਾਹੀਦਾ। ਹਾਂ ਡਾਂਟਾ ਖਾਂਦੀਆਂ ਦਾਦੀ ਕੋਲ ਦਾਦੀ ਮੰਮਾ ਕੋ ਦਾਦੀ ਦਾ ਫੋਨ ਲੈ ਕੇ ਬਹਿ ਜਾਣਗੇ ਕਦੀ ਮੰਮੀ ਦਾ ਨੀ ਮਿਲਦਾ ਤੇ ਤੇ ਦਾਦੀ ਤਾਂ ਦਾਦੀ ਦਾ ਨੀ ਮਿਲ ਰਿਹਾ ਮੰਮੀ ਦਾ ਇਹੀ ਚੱਲਦਾ ਰਹਿੰਦਾ ਬਸ ਲੜਾਈ ਵੀ ਹੁੰਦੀ ਹੈ ਸਾਡੀ ਸਾਡੀ ਦੋ ਭੈਣਾਂ ਨੇ ਨਾ ਤੇ ਲੜਾਈ ਵੀ ਹੁੰਦੀ ਹੈ ਇੱਕ ਨੇ ਫੋਨ ਲਿੱਤਾ ਤੇ ਦੂਜੀ ਨ ਕੋਲ ਵੀ ਆਉਣਾ ਚਾਹੀਦਾ। ਆ ਐ ਚਲਦਾ ਰਹਿੰਦਾ ਬਸ
ਹੂੰ
ਅਸੀਂ ਫੇਰ ਕਰਾਂਗੇ ਕੋਲ ਤੈਨੂੰ ਠੀਕ ਹੈ ਨਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਚਲੋ ਠੀਕ ਹੈ ਓਕੇ ਜੀ ਬਾਏ ਜੀ।
ਬਾਏ ਜੀ। ਹਮ